ਹਾਂਜੀ'ਸਤਿ ਸ਼੍ਰੀ ਅਕਾਲ ਜੀ ਹਾਂਜੀ
ਹੋ ਗਿਆ, ਮੰਮੀ ਨੂੰ ਗਾਉਂਦੀ ਪਈ ਆ
ਓ ਬਾਥਰੂਮ ਆਈਆ ਤੇ
ਹੂੰ
ਦੂਜੇ ਨੂੰ ਇੱਕ ਹਕ ਦਾ ਰੋਣਾ, ਆਉਣ ਡਿਆਣ ਲੱਗਦਾ
ਹੋਰ ਕੀ, ਬਸ ਉਹੀ ਐ
ਨਹੀਂ ਹੋ ਪਾਏਗਾ ਫਿਰ
ਹੁਣ ਔ ਕੀ ਕਰ ਸਕਦੇ ਇਹੋ ਜਿੱਦਾਂ ਹਾਂ।
ਹਾਏ, ਆ ਪਿਆਜ ਕੱਟਣ ਡੀ ਮੈਂ, ਹੁਣ ਮੈਂ ਰੋਣ ਦਈ।
ਹੂੰ-ਹੂੰ,
ਪਿਆਜ ਖੱਟ ਕੇ, ਪਿਆਜ ਵੀ ਰਵਾ ਦਿੰਦੇ।
ਮਲ ਹੂੰ,
ਹੋਰ
ਤੇ ਵੜਾ, ਖਾਣ ਦਾ ਜੀ ਕਰਦਾ ਫਿਰ ਪਹਿਲਾਂ ਸੋਚਿਆ ਭੇਲ ਬਣਾ ਲਾਂ, ਫਿਰ ਮੈਂ ਕਿਹਾ ਨਾ ਨਾ, ਬਣਾਣ ਦਾ
ਫੇਰ,
ਦਿਖਾਈ ਦੇ,
ਅੱਛਾ-ਅੱਛਾ,
ਕਹਿੰਦੀ ਸੀ, ਬਹੁਤ ਵਧੀਆ ਭੇਲ ਬਣਦਾ ਐ, ਕੁਰਕੁਰੇ ਭੁਜੀਆਂ ਫਿਰ ਸਭ ਮਿਕਸ ਕਰ, ਫਿਰ ਟਮਾਟਰ ਪਿਆਜ, ਖੀਰੇ ਪਾ ਕੇ, ਨਿੰਬੂ ਧਨੀਆ, ਵਧੀਆ ਬਣਦੇ ਨੇ ਵੀ
ਹਾਂ, ਸਾਡੇ ਇੱਥੇ ਬੱਚੇ ਲੋਕ ਬਣਾਦੇ ਆ, ਪੈਸੇ ਜਮਾ ਕਰਕੇ ਹਾਂ।
ਨਹੀਂ ਹੋ ਰਹੀ, ਬਾਰਿਸ਼ ਐਥੇ, ਮੈਂ ਲਿਆਈ ਜਾ ਫਿਰ
ਸਾਡੇ ਇੱਥੇ ਬੱਚੇ ਲੋਕ ਨਾ ਇਤਰ ਹੀ ਕਰੂਗੇ, ਪੈਸੇ ਇਕੱਠੇ ਕਰ ਲੂਗੇ। ਤੇ ਇੱਕ ਜਾਣਾ ਜਾ ਕੇ ਸਭ ਸੰਭਾਲ ਲਿਆ ਹੁੰਦਾ ਵਾ, ਫਿਰ ਇਹ ਬਾਹਰ ਬੈਠ ਕੇ ਇਹ ਬਣਾਓਗੇ, ਫੇਰ
ਕੁੁਰ ਕਰੇ ਹਾਂ ਕੁਰਕਰੇ ਤੇ ਹੋਰ ਕੀ ਕੀ ਚਿਪਸ ਚੁਪਸ ਕੀ ਕੀ ਲੈ ਆਦੇ ਆ। ਬਣਾ ਕੇ ਖਾਓਗੇ ਫੇਰ, ਪਾਰਟੀ ਕਰਦੇ ਰੋ, ਆਪਣੀ ਹੋਰ ਸੁਣਾਓ, ਤੁਹਾਡਾ ਹੋ ਗਿਆ ਰੋਟੀ ਪਾਣੀ?
ਰੋਟੀ ਪਾਣੀ ਬਣ ਗਈ ਐ, ਬਸ ਖਾਵਾਂਗੇ ਥੋਡੀ ਕੀੜੇ ਖਾ ਰਹੀ ਆ, ਹਾਂਜੀ, ਬੋਲ ਹੀ ਨਹੀ ਰਹੇ, ਮੇਰੀ ਕੁੜੀ ਕੀ ਬੋਲੇਗੀ। ਸ ਇਥੇ ਨੇ ਬਹੁਤ ਸਾਰੀ ਲਿਜ਼ਰ੍ਡ, ਹਾਂਜੀ ਕੀੜਿਆਂ, ਬੋਲੇ ਕਿ ਆਹ ਕਹਿੰਦੇ ਮੇਰੀ ਕੁੜੀ ਮੰਮਾ ਉਹ ਕਿਤੇ ਗੋਰੀ ਚ ਗੋਲੀ ਵਾਲੀ ਲਿਜ਼ਰ੍ਡ ਆਗੀ, ਉਹ ਕਾੜੀ ਵਾੜੀ ਆਗੀ। ਉਹਦੀ ਮੰਮੀ ਕੋ
ਥੋੜਾ ਸਾ ਉਧਰ ਹੋ ਜੋ, ਤੁਹਾਡੀ ਆਵਾਜ਼ ਥੋੜੀ ਸੀ ਜਿਆਦਾ ਆ ਰਹੀ ਐ। ਇਤਰਾ ਤਰਾ ਲੱਗਣ, ਨੇੜੇ ਹੀ ਬੋਲਣ ਡਿਆ ਮੇਰੇ ਖਲੋਗੇ।
ਕੁੜੀ ਆ ਕੁੜੀ
ਹਾਂਜੀ,
ਕਹਿੰਦੀ, ਕਿ ਉਹ ਅਹ ਗੋਰੀ ਵਾਲੀ ਛਿਪਕਲੀ ਏ ਮੰਮਾ ਕਾੜੀ ਵਾਲੀ ਆ ਬਿੱਲ੍ਹੀ, ਤੇ ਬੋਲੇਗੀ ਲੱਗਦਾ ਉਹਦੀ ਮੰਮੀ ਮੈਂ ਉਹਨੂੰ ਨਾ ਹਿਮਾਲਿਆ ਪੋਡਰ ਨੀ ਲਾਦੀ, ਤਾਂਹੀ ਉਹ ਕਾਲੀ ਹੋ ਗਈ ਤੇ ਮੈਂ ਗੋਰੀ ਆ। ਹਾਂਜੀ,
ਹਾਂਜੀ ਅੱਛਾ, ਹੂੰ, ਬੱਚਿਆਂ ਦੀ ਗੱਲਾਂ ਤੇ ਅੱਜ-ਕੱਲ ਇੱਕਦਮ
ਹਾਂਜੀ-ਹਾਂਜੀ, ਬਹੁਤ ਬਿਮਾਰ ਹੋ ਗਿਯਾ ਸੀ
ਬੜੀ ਗੱਲਾ ਕਰਦੇ ਐ, ਅੱਜ-ਕੱਲ ਦੇ ਬੱਚੇ ਹੂੰ,
ਹਾਂਜੀ, ਸਾਡੀ ਰੋਟੀ ਬਣ ਗਈ।
ਹਾਂਜੀ,
ਅ ਰੋਟੀ ਰਟੀ ਬਣ ਗਈ ਆ, ਬਸ ਤਾਇਆ ਆਉਣਗੇ ਫੇਰ ਖਾਵਾਂਗੇ।
ਅੱਛਾ-ਅੱਛਾ, ਹਾਂਜੀ ਮੈਂ ਵੀ ਪੁਲਾਓ ਬਣਾ ਰਹੀ। ਤੇ ਹਾਂਜੀ, ਮੰਮੀ ਜੀ ਕਹਿੰਦੇ ਕਿ ਮੈਂ ਨੀ ਖਾਣਾ ਕਰਕੇ ਰੋਟੀ ਬਣਾ ਤੀ, ਮੈਂ ਚੱਲੀ ਆਂ, ਮੈਂ ਕੇਹਾ, ਚਲੋ ਠੀਕ ਹੈ।
ਕਹਿੰਦੇ ਬਣਾ ਕੜੀ ਬਣਾਣ ਵਾਸਤੇ
ਤਿੰਨੋ?
ਮੰਮੀ ਕਹਿ ਰਹੀ ਹੈ ਕਿ?
ਮੈਨੂੰ ਕਹਿ ਰਹੀ।
ਕੁੜੀ ਹੈਗੀ ਇਹਨਾਂ ਰੋਟੀ ਬਣਾ ਲਏਗੀ ਇਹਨਾਂ ਵਾਸਤੇ ਇਦਾਂ ਕਹਿ ਰਹੀ ਸੀ ਰੋਟੀ ਬਣਾ ਲਈ
ਹਾਂ ਹਾਂ ਹਮ ਖਾਲੀ ਹਾਥੀ ਦੇ ਦੰਦ ਕਹਿੰਦੇ ਨਹੀ ਖੁਆਂਣ ਦੇ ਹੋਰ ਹੁੰਦੇ ਖਾਣ ਦੇ ਹੋਰ ਹੁੰਦੇ। ਉਹੀ ਆ ਤੇ ਸਭ ਆਵਾਜ਼ ਆ ਰਹੀ ਮੈਂ ਤੁਹਾਨੂੰ
ਹਾਂਜੀ ਆ ਰਹੀ ਨਾ
ਅੱਛਾ ਅੱਛਾ
ਮੀਤ ਕਿੱਥੇ ਆ ਮੀਤ ਉਹਨੂੰ ਜਾ ਪ੍ਰੀਤ ਨੂੰ ਲੈ ਕੇ ਆ ਜਾ। ਅੱਛਾ ਅੱਜ ਗੇਡ ਬੰਦ ਕਰਦੇ ਰੀਟਾ ਗੇਟ ਬੰਦ ਕਰਦੇ ਬੇਟਾ।
ਹਮ
ਹਮ
ਬਾਰਿਸ਼ ਹੋਣ ਲੱਗ ਗਈ।
ਫਰੈਂਡ ਕ ਰਕੇ ਦੋਵੇਂ ਆ ਜਾਏ ਹੁੰਦੇ। ਉਹ ਬੜੇ ਬੇ ਗੁਆਂਢੀ ਵੀ ਕਹਿ ਰਹੀ ਸੀ ਉਹ ਜਿਦਾ ਹੋਣ ਵਾਲਾ ਆ। ਜੇ ਬੋਲ ਸਟਾਰਟ ਕਰੋਗੇ ਕਿਸ ਸਾਨੂੰ ਤਾਂ ਉਹ ਅ ਪਾਣੀ ਦੇ ਦਿਓ ਚੰਗਾ। ਮੇਨ ਤਾਂ ਉਹ ਨਹੀਂ। ਖਰਾਬ ਹੋਇਆ ਪਿਆ ਏਦਾਂ ਨੀ ਕਿਸੇ ਨੇ ਬਿੱਲ ਨੀ ਜਮਾਂ ਕੀਤਾ ਉਹ ਗੱਲ ਨੀ ਆ ਉਹ ਉੱਥੇ ਤਾਂ ਬਹੁਤ ਖਰਾਬ
ਅੱਛਾ, ਬੋਰ ਖਰਾਬ ਹੋ ਗਈ ਅੱਛਾ ਹਮ ਗੱਲ ਕਰਨੀ। ਆਂਟੀ ਦਾ ਸੀ ਗੱਲ ਕਰ ਲਾ। ਹੈਲੋ ਹੈਲੋ
ਹੈਲੋ ਆਵਾਜ਼ ਆ ਰਹੀ?
ਸਤਿ ਸ਼੍ਰੀ ਅਕਾਲ।
ਹਾਂਜੀ, ਹਾਂਜੀ, ਸਤਿ ਸ੍ਰੀ ਅਕਾਲ ਬੇਟਾ ਕੀ ਕਰ? ਸਤਿ ਸ੍ਰੀ ਅਕਾਲ ਜੀ ਕੀ ਕਰ ਰਹੇ ਹੋ?
ਕੁਛ ਨਹੀਂ ਬਸ ਖੇਡ ਕੇ ਆਈ ਸੀ।
ਠੀਕ ਹੀ ਏ ਖੇਡੀ ਜਾਓ ਇੰਜੋਏ ਕਰੀ ਜਾਓ।
ਤੁਸੀਂ ਕੀ ਕਰ ਰਹੇ ਸੀ?
ਮੈਂ ਵੀ ਰੋਟੀ ਰਾਟੀ ਬਣਾ ਕੇ ਬੈਠੀ ਆ। ਨਾਲ ਹਾਲੇ ਉਹ ਬਣਾਇਆ ਸੀ ਮੈਂ ਚਿਪਸ ਕੁਰਕੁਰੇ ਉਹਦਾ ਬੇਲ ਬਣਾਇਆ ਸੀ। ਉਹ ਖਾਧਾ
ਉਹ ਅੱਛਾ ਅੱਛਾ।
ਹਾਂਜੀ ਹਾਂਜੀ
ਹਮ ਹੋਰ
ਠੀਕ ਹੈ।
ਤੁਹਾਡੀ ਬੇਟੀ ਕਿੱਧਰ ਆ?
ਅੱਜ ਤੇ ਬਾਹਰ ਗਈ ਸੀ ਨਾ ਖੇਡਣ ਕਿੱਥੇ ਲਿਆਓ।
ਅੱਛਾ ਅੱਛਾ
ਹ
ਉਹਨਾਂ ਹਜੇ ਇੱਕ ਦਿਨ ਟਾਈਮ ਆ।
ਹਾਂਾ ਮੰਮਾ ਬ ਲੈ ਦੀਏ ਤੁਹਾਨੂੰ ਵੀ
ਹਾਂ ਬਾਰਿਸ਼ ਹੋਣ ਲੱਗ ਗਈ ਬਾਹਰੋਂ ਘਰ
ਤੁਸੀਂ ਰੁਕੋ ਉਸ ਨੂੰ ਬਾਹਰੋਂ ਬੁਲਾ ਲਿਆਦੀ ਆ ਦੇ ਰੱਖੋ ਮੈਂ ਹਾਂਜੀ ਮੈਂ ਬੁਲਾ ਲੈਂਦੀ ਹਾਂ ਕੋਈ
ਨਹੀਂ ਨਹੀਂ ਆਪਣੇ ਫਰੈਂਡ ਦੇ ਘਰ ਚ ਆ
ਅੱਛਾ ਘਰ ਚ ਕੋਈ ਨੀ ਚੰਗਾ ਫੇਰ ਥੋੜਾ ਖੇਡ ਕੇ ਆ ਜਾਊਗੀ ਫੇਰ।
ਉਹ ਬੈਠ ਕੇ ਜਰਨਲਿੰਗ ਕਰ ਰਹੇ ਡਾਇਰੀ ਤੱਕ ਰਹੇ
ਆਤਾ ਮੈਨੂੰ ਬਾਗ ਲਾ ਰਹੀ ਸੀਨ ਰਇ ਤੁਸੀ ਨਾ ਫੇਰ ਦੀਦੀ ਲੈ ਕੇ ਆਈ ਕਿਦਾ
ਉਹ ਅੰਕਲ ਇਹਨੂੰ ਹਸਾ ਰਹੇ ਸੀ ਕਹਿ ਰਹੇ ਸੀ ਰੋਏਗੀ ਤਾਂ ਨਹੀਂ ਰੋਇੰਗੀ ਤਾਂ ਨਹੀਂ ਕਹਿ ਰਹੇ ਹੱਸਣਗੇ ਤਾਂ ਹੱਸ ਲਖੀ
ਦੱਸ ਰਹੀ ਮੈਨੂੰ ਵੀ ਮੈਂ ਰੋਣ ਲਗ ਗਈ ਫੇ ਦੀਦੀ ਮੈਨੂੰ ਲੈ ਕੇ ਆਈ ਫਿਰ ਮੈਂ ਹੱਸਣ ਲੱ ਗਈ ਹਮ ਹ ਉਹ ਵੀ ਬੜਾ ਪੰਗਾ ਲੈਂਦਾ ਜਦੋਂ ਉਹ ਮਜਾਕ ਕਰਦਾ ਆ ਰੋਇੰਗੀ ਨੀ ਰੋਇੰਗੀ ਨੀ ਰੁਲਾ ਹੀ ਜਾਂਦਾ ਇਹਨੂੰ ਏਦਾਂ ਹੀ ਮਜ਼ਾਕ ਕਰਦਾ ਬੱਚਿਆਂ ਨਾਲ
ਹਾਂ-ਹਾਂ
ਹਮ
ਅੱਛਾ
ਇਹ ਪੈਟ ਖੋਲੋ
ਹੈਂ ਹੈਲੋ ਹੈਲੋ-ਹੈਲੋ ਆਵਾਜ਼ ਆ ਰਹੀ ਹੈ ਮੇਰੀ
ਜਾ-ਜਾ
ਹਾਂ-ਹਾਂ ਹੋਣ ਆਈ ਕੀ ਕਹਿ ਰਹੇ ਸੀ
ਹਾਂਜੀ ਹਾਂ ਤੁਹਾਡੀ ਆਵਾਜ਼ ਨਹੀਂ ਆ ਰਹੀ
ਹੁਣ ਆਈ
ਹਾਂ ਹੋੌਣ ਆ ਰਹੀ
ਹਾਂ ਕੀ ਕਹਿ ਰਹੇ ਸੀ ਤੁਸੀਂ
ਉਹੀ ਮੈਂ ਕਹਿ ਰਹੀ ਸੀ ਉਹ ਏਦਾਂ ਬੱਚਿਆਂ ਨਾਲ ਮਜ਼ਾਕ ਕਰਦੇ ਨੇ
ਹਾਂ-ਹਾਂ ਉਹ ਤੇ ਆ
ਹਾਂ ਤੁਸੀ ਰੋਟੀ ਰੁਟੀ ਖਾਲੀ
ਨਾ ਹਜੇ ਖੇਡ ਕੇ ਆਈਏ ਥੋੜਾ ਪੜਾਂਗੀ ਉਹਦੇ ਬਾਅਦ ਹੀ ਰੋਟੀ ਖਾਣਾ ਨੀ ਵੀਸੇ ਬੁਖਾਰ-ਬੁਖਾਰ ਲੱਗ ਰਿਹਾ ਸੀ ਮੈਨੂੰ ਹਾਂ ਬੁਖਾਰ-ਬੁਖਾਰ ਲਗ ਸੀਗਾ ਮੈਨੂੰ ਤੇ ਆਜ ਟਿਊਸ਼ਨ ਵੀ ਨੀ ਗਈ ਮੈਂ
ਹਾਂਜੀ ਉਹ ਮੌਸਮ ਨਾ ਹੋਣ ਡਿਆ ਹੋਣਾ ਨਾ ਮਨ ਚਂਗਾ ਨੀ ਲੱਗਦਾ ਤੇ ਪੜ੍ਹਨ ਤੇ ਜੀਵ ਨੀ ਲੱਗਦਾ
ਹਾਂ ਇੱਕਦਮ ਖੜ ਦੀ ਆਵਾਜ਼ ਬਦਲ ਗਈ ਆ ਮੇਰੀ ਪੂਰੀ
ਹਾਂਜੀ ਆਖੋਸੀਂ ਦਵਾਈ ਲੈ ਲਓ ਆਰਾਮ ਨਾਲ ਰੋਟੀ ਉਠਾ ਕੇ ਰੇਸ਼ ਕਰੋ ਕੱਲ ਸੰਡੇ ਆਰਾਮ ਨਾਲ ਉੱਠਿਓ ਹ ਫੇ ਉਤੀ ਕੀ ਕਰ ਜਾ
ਨਹੀਂ ਅਸੀਂ ਨਾ ਕੀ ਕਰਦੇ ਹ ਮਤਲਬ ਜਿੰਨੇ ਦੋਸਤ ਆ ਨਾ
ਹਾਂਜੀ
ਤਾਂ ਉਹ ਸਾਰੇ ਸਾਢੇ ਛੇ ਵਜੇ ਤੜ ਕੇ ਖੜੇ ਹੋ ਜਾਂਦੇ ਆ ਬਾਹਰ ਐਕਸਰਸਾਈਜ਼ ਕਰਦੇ ਯੋਗਾ ਕਰਦੇ ਜ਼ੁਮਬਾ ਕਰਦੇ ਆ ਬਸ
ਵਧੀਆ ਫ
ਅ ਸਤ ਆਠ ਵਸ
ਹੈਲੋ
ਹਾਂਜੀ ਵਧੀਆ ਚੰਗਾ ਤੇ ਆ
ਥੋੜੇ ਦਿਨ ਤਾਂ ਚਾਲੂ ਕੀਤਾ ਹੈ ਹੈਲੋ ਹਾਂ ਹਾਂ, ਆਈ ਆ ਥੋੜੇ ਦਿਨ ਤੋਂ ਹੀ ਬਸ ਚਾਲੂ ਕੀਤਾ ਆ।
ਪਿਛਲੇ ਸੰਡੇ ਤੋਂ ਪਿਛਲੇ ਸੰਡੇ ਤੋਂ ਹੀ ਚਾਲੂ ਕੀਤਾ ਏ।
ਅੱਛਾ ਹਾਂਜੀ,
ਹੂੰ,
ਇੱਕ ਦੋ ਜਣੇ ਦੋ ਜਣੇ ਕਰਦੇ ਸੀ ਪਹਿਲਾਂ ਮੈਂ ਤੇ ਮੇਰੀ ਫ੍ਰੈਂਡ ਹੁਣ ਅਸੀਂ ਤੀਜੇ ਦੇਖੋ ਹੁਣ ਆਂਦੀ ਐ ਕਿ ਨੀ ਆਂਦੀ ਕੱਲ।
ਅੱਛਾ ਅੱਛਾ,
ਹੂੰ,
ਹਾਂ,
ਮਜ਼ਾ ਆਂਦਾ ਸਵੇਰੇ ਉੱਠ ਕੇ ਇੱਕਦਮ ਫਰੈਸ਼ ਲੱਗਦਾ।
ਸਕਦੇ ਨੇ ਹਾਂਜੀ। ਮੈਂ ਵੀ ਸੋਚਦੀ ਆ ਖੋਲਣਾ।
ਹਾਂ ਹਾਂ, ਇਕਦਮ ਫਰੈਸ਼ ਲੱਗਦਾ ਸਵੇਰੇ ਉੱਠ ਕੇ। ਖੇਡਣ ਜਾਂਦੇ ਆ ਬਾਹਰ ਜਾਂਦੇ ਆ। ਫੇਰ ਜ਼ੁੰਬਾ ਜ਼ੂੰਬਾ ਕਰ ਲੈਂਦਾ ਥੋੜਾ। ਫਿਰ ਐਕਸਰਸਾਈਜ਼ ਇੱਕ ਤੋਂ ਇੱਕ ਦੱਸਦਿਆਂ ਅਸੀਂ ਇੱਕ ਦੂਜਿਆਂ ਨੂੰ ਆਹੀ ਸਭ। ਕਰਦੇ ਰਹਿੰਦੇ ਅਸੀਂ
ਬੜੀ ਰਹਿੰਦੀ।
ਅੱਛਾ ਚਲੋ ਮੈਂ ਤੁਹਾਨੂੰ ਬਾਅਦ ਚ ਲਗਾਂਦੀ ਆ ਨਾ ਫੋਨ। ਚਲੋ ਬਾਏ।
ਹਾਂ,